ਹਾ ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣਾਓ ਕੀ ਹਾਲ ਚਾਲ ਐ?
ਵਧੀਆ-ਵਧੀਆ ਬਹੁਤ ਵਧੀਆ ਤੁਸੀਂ ਦੱਸੋ?
ਬਸ ਸਭ ਠੀਕ ਠਾਕ ਵਿਹਲੇ ਬੈਠੇ ਸੀ ਮੈਂ ਕਿਹਾ ਚਲਾ ਅਜ ਤੁਹਾਡੇ ਨਾਲ ਗੱਲ ਈ ਕਰ ਲਈਏ। ਬੜੇ ਦਿਨ ਹੋਗੇ ਗੱਲ ਨੀ ਕੀਤੀ ਬੜਾ ਮਨ ਕਰ ਰਿਹਾ ਸੀ। ਹੋਰ ਕਿਆ ਕਰੇ ਹੋਰ ਹੋਰ ਅੱਜ-ਕੱਲ੍ਹ ਤੇ ਬਸ ਸਾਡੀ ਅੱਗ ਪੂਰਾ ਦਿਨ ਕਮਰੇ ਦੇ ਅੰਦਰ ਏ ਸੀ ਲਗਾ ਕੇ ਬੈਠੇ ਰਹਿੰਨੇ ਆ।
ਅੱਛਾ ਜੀ ਤੁਸੀਂ ਏ ਸੀ ਸਾਰਾ ਦਿਨ
ਪੂਰਾ ਦਿਨ ਤੁਸੀਂ ਵਿਸ਼ਵਾਸ ਨੀ ਕਰੋਗੇ ਪੂਰਾ ਦਿਨ ਏ ਸੀ
ਹਾਂ।
ਔਰ ਕਿਚਨ ਨੇ ਤਾ ਪਕਦੇ ਨੇ, ਉਹ ਬੜਾ ਬੁਰਾ ਹਾਲ ਹੋ ਜਾਂਦਾ।
ਤੇ ਫੇਰ ਐ ਹੀ ਤਾਂ ਚੱਕਰ ਐ ਨਾ। ਅਗਰ ਮੇਰੀ ਗੱਲ ਸੁਣੋ ਅਗਰ ਤੁਸੀਂ ਸਾਰਾ ਦਿਨ ਏ ਸੀ 'ਚ ਬੈਠੋਗੇ ਔਰ ਕਿਚਨ 'ਚ ਜਾਓਗੇ ਉਸ ਤੋਂ ਬਾਅਦ ਫੇਰ ਤਾਂ ਤੁਹਾਡੇ ਪਸੀਨੇ ਟਪਕਣ ਗੇ ਈ। ਅਸੀਂ ਲੋਕ ਐਵੇਂਦੇ ਨੀ ਆ ਨਾ ਅਸੀਂ ਸਾਰਾ ਦਿਨ ਬੈਠਦੇ ਈ ਨੀ ਏ ਸੀ 'ਚ। ਇਸ ਕਰਕੇ ਸਾਨੂੰ ਗਰਮੀ ਲੱਗਦੀ ਈ ਨੀ ਅਸੀਂ ਗਰਮੀ 'ਚ ਈ ਰਹਿੰਦੇ।
ਅਰੇ ਭਾਈ ਮੈਨੂੰ ਤੇ ਬਹੁਤ ਗਰਮੀ ਲੱਗਦੀ ਏ। ਹੋ ਸਕਦਾ ਏ ਕਿ ਐਕਚੁਲੀ ਥਾਇਰੇਇਡ ਵੀ ਹੈਗਾ ਨਾ ਤੇ ਸ਼ਾਇਦ ਥਾਇਰੇਇਡ ਵਾਲਿਆਂ ਨੂੰ ਜ਼ਿਆਦਾ ਗਰਮੀ ਲੱਗ ਠੰਢ ਵੀ ਜ਼ਿਆਦਾ ਲੱਗਦੀ ਏ ਔਰ ਗਰਮੀ ਵੀ ਜ਼ਿਆਦਾ ਲੱਗਦੀ ਏ‌। ਸਰਦੀਆਂ ਚ ਮੈਨੂੰ ਠੰਡ ਵੀ ਬੋਤ ਲੱਗਦੀ ਏ। ਹਾਂ।
ਹਾਂ ਫੇਰ ਐ ਸਹੀ ਕਹਿ ਰਹੇ ਹੋ ਐ ਕਦੀ ਕਦੀ ਨਾ ਕਿਸੇ ਦੇ ਨਾਲ ਹੁੰਦਾ ਐਵੇਂ ਮੈਂ ਸੁਣਿਆ ਸੀ। ਪਹਿਲੇ ਵੀ ਬਈ ਮੈਨੂੰ ਗਰਮੀ ਚ ਗਰਮੀ ਵੀ ਬੜੀ ਲੱਗਦੀ ਏ ਠੰਡ ਚ
ਹਾਂ, ਤੁਸੀ ਐ ਦੇਖੋ ਮਤਲਬ ਪੈਰਾਂ ਚੋਂ ਪੈਰਾਂ ਵਿੱਚ ਚੋ ਹੀਟ ਗਰਮੀ ਲੱਗਦੀ ਪਈ ਐ। ਥਾਇਰੈਡ ਚ ਥੋੜਾ ਜੇਹਾ ਹੋ ਜਾ ਰੇਰਾ ਚ ਇਹ ਸਭ ਕੁਛ ਹੁੰਦਾ ਐ ਪ੍ਰੋਬਲਮਸ।
ਐ ਤੇ ਮੈਂ ਸ਼ੂਗਰ ਵਾਲੇ ਬੰਦਿਆਂ ਨੂੰ ਸੁਣਿਆ ਸੀਗਾ ਵੀ ਪੈਰਾਂ ਚੋਂ ਹੀਟ ਨਿਕਲਦੀ ਐ।
ਨਈ ਥਾ ਹੁਣ
ਦਾ
ਅੱਛਾ ਆਏ ਹਾਏ ਐ
ਦਾ ਪ੍ਰੋਬਲਮ ਮੇਰੇ ਚ ਹੈਗੀ। ਸਰਦੀਆਂ ਚ, ਸਰਦੀਆਂ ਵਿੱਚ ਇੰਨੀ ਠੰਡ ਲੱਗਦੀ ਹੈਗੀ ਹ ਤੇ ਬਰਫ਼ ਰਹਿੰਦੇ ਨੇ। ਏਨੀ ਠੰਢ ਲੱਗ
ਆ ਹੋ ਫੇਰ ਹੈ ਹਾਂ ਬੱਸ। ਫੇਰ ਤਾਂ ਹੈ ਹੀ ਪ੍ਰੋਬਲਮ ਮੇਰੀ ਸੱਸ ਨੂੰ ਨਾ ਸ਼ੂਗਰ ਸੀ। ਤੇ ਤਾਂ ਮੈਨੂੰ ਪਤਾ ਹੈਗਾ, ਬਈ ਓਹਨਾਂ ਦੇ ਮਤਲਬ ਓਹ ਕਹਿੰਦੇ ਰਹਿੰਦੇ ਸੀ ਹਾਏ ਮੇਰੇ ਪੈਰ ਗਰਮ ਮੇਰੇ ਪੈਰ ਗਰਮ, ਉਹਨਾਂ ਦੇ ਪੈਰ ਆਕੜੇ ਰਹਿੰਦੇ ਸੀ ਗਰਮ ਰਹਿੰਦੇ ਸੀ ਹਾਂ।
ਅੱਛਾ, ਸ਼ੂਗਰ ਚ ਵੀ ਹਾਂ ਸ਼ੂਗਰ ਚ ਵੀ ਤੇ ਬਹੁਤ ਪ੍ਰੋਬਲਮਸ ਹੁੰਦੀਆਂ ਨੇ ਸ਼ੂਗਰ ਵਾਲਿਆਂ
ਅਰੇ ਕੋਈ ਵੀ, ਮੇਰੀ ਗੱਲ ਸੁਣੋ ਸ਼ੂਗਰ ਹੋਵੇ, ਬੀ ਪੀ ਹੋਵੇ, ਥਾਇਰਇਡ ਹੋਵੇ ਕੁਛ ਵੀ ਹੋਵੇ ਬੜੀ ਗੰਦੀ ਬਿਮਾਰੀਆਂ ਐਂ। ਸਾਰੀਆਂ ਈ ਨਾ ਈ ਲੱਗਣ ਕਿਸੇ ਨੂੰ ਵੀ ਬਸ। ਫੇਰ ਫੇਰ ਐ ਜਿਹੜਾ ਤੁਸੀ
ਬਸ
ਉਹੀ ਹੈ ਨਾ ਅੱਜਕੱਲ ਦੇ ਖਾਣ-ਪਾਣ ਦੇ ਨਾਲ ਤਾਂ ਕੁਛ ਨੀ ਰਹਿ ਸਕਦੇ ਨਾ ਬੰਦਾ ਹੈਲਦੀ ਕੀ ਕਰੇ ਬੰਦਾ। ਹੈਲੋ ਆਵਾਜ਼ ਨੀ ਆ ਰਹੀ? ਹੈਲੋ ਆ ਗਈ ਆਵਾਜ਼। ਹੈਲੋ। ਹੈਲੋ। ਹੈਲੋ। ਹਾਂਜੀ-ਹਾਂਜੀ ਆ ਰਹੀ ਆਵਾਜ਼। ਪਾ, ਆ ਰਹੀ ਐ ਆਵਾਜ਼ ਮੇਰੀ? ਹੈਲੋ। ਹੈਲੋ।
ਹਾਂ ਜੀ ਆਵਾਜ਼ ਨਈ ਆ ਰਹੀ?
ਹੁਣ ਆਈ ਐ ਥੋੜ੍ਹੀ ਜੀ।
ਹਾਂ ਥੋੜੇ ਨਾ ਸੈ ਥੋੜ੍ਹੇ ਨੈਟਵਰਕ ਦੀ ਪ੍ਰੋਬਲਮ ਹਾਂ।
ਬਸ ਐਹੀਂ ਤਾਂ ਚੱਕਰ ਹੈ ਅੰਦਰ ਏਸੀ ਚਲਾ ਕੇ ਕਮਰੇ ਬੰਦ ਕਰਕੇ ਬਹਿ ਜਾਓ ਪੈ ਨੇੈਟਵਰਕ ਕੀ ਕਰੇਗਾ ਵੇਚਾਰਾ।
ਹੈਲੋ
ਹੈ ਹੈਲੋ ਆਵਾਜ਼ ਆ ਰਹੀ ਐ ਹਾਏ ਰੱਬਾ। ਆ ਰਹੀ ਆਵਾਜ਼ ਅੱਛਾ-ਅੱਛਾ ਮੈਂ ਐਹੀ ਕਹਿ ਰਹੀ ਸੀ ਕਿ
ਮੈਨੂੰ ਯਾਦ ਆ ਗਿਆ ਪਹਿਲੇ ਦੇ ਟੀ ਵੀ ਯਾਦ ਆ ਗਏ ਨੇ। ਤੁ ਹਾਨੂੰ ਯਾਦ ਐ ਲਾਈਟ ਵੀ ਟੀ ਵੀ ਦੀ ਸੁਂਦੀ ਸੀ ਐਂਟੀਨਾ ਲੱਗਾ ਹੁੰਦਾ ਸੀ ਉੱਪਰ। ਕੁਮਾਨ ਜਾਂਦੇ ਸੀ ਆ ਗਈ ਆ ਗਈ। ਹਾਂ ਆ ਗਈ ਆ ਗਈ ਏ ਉਤੇ ਇੱਕ ਉੱਪਰ ਰਹਿੰਦਾ ਸੀ।
ਆ ਗਈ ਆ ਗਈ ਲਾਈਟ ਆ ਗਈ, ਇੱਕ ਇੱਕ ਜਣਾ ਛਤ ਤੇ ਖੜਾ ਹੁੰਦਾ ਸੀ ਇੱਕ ਜਾਣਾ ਥੱਲੇ ਆਵਾਜ਼ ਮਾਰਦਾ ਸੀਗਾ ਉਹ ਵੀ ਕਿਹੜੇ ਦਿਨ ਸੀਗੇ। ਅੱਛਾ ਤੁਹਾਡੇ ਨਾਲ ਵੀ ਆਈ ਸੀਗਾ। ਹਾਂ ਇਹ ਤਾਂ ਹੈ ਸਹੀ ਗੱਲ ਆ ਬਾਈ। ਸਹੀ ਗੱਲ ਆ ਬੜੇ ਸਾਲਾਂ ਬਾਅਦ ਗੱਲ ਯਾਦ ਆਈ ਹੈ। ਉਹ ਦਿਨ ਤਾਂ ਪਤਾ ਨੀ ਕਿੱਥੇ ਚਲੇ ਗਏ ਦੁਨੀਆਂ ਦੇ ਬੜੇ ਹੀ ਅੱਛੇ ਦਿਨ ਸੀਗੇ ਵੈਸੇ।
ਬਿਲਕੁਲ-ਬਿਲਕੁਲ ਬੜੇ ਅੱਛੇ ਔਰ ਫਿਰ ਲਾਈਟ ਜਾਂਦੀ ਸੀ। ਇੰਨਾ ਉਹ ਲੱਗਦਾ ਸੀ ਹੁਣ ਤੇ ਮਤਲਬ ਲਾਈਟ ਜਾਂ, ਇਨਵਰਟਰ ਹੈਗੇ ਨੇ, ਲੇਕਿਨ ਫਿਰਰ ਵੀ, ਅਸੀਂ ਸੋਂਦੇ ਨਹੀਂ। ਕਿ, ਏ ਸੀ ਚੱਲੇ, ਤੇ ਅਸੀਂ ਸੋਈਏ।
ਇੱਕ ਵਜੇ ਹੈ ਨਾ, ਲਾਈਟ ਜਾਣ ਦੀ, ਅੱਜ ਕੱਲ ਜਿਹੜੇ, ਇਹ ਨੈੱਟ ਬੰਦ ਹੋ ਜਾਂਦੇ, ਜਿਹੜੇ ਫੋਨ ਬੰਦ ਹੋ ਜਾਂਦੇ ਆ। ਐਦੀ ਬੜੀ ਦਿੱਕਤ ਹੈ, ਲੋਕਾਂ ਨੂੰ, ਅੱਜ ਕੱਲ, ਕਿਉਂਕਿ ਇਹਦੇ ਬਿਨਾਂ ਤਾਂ ਹੁਣ ਕੁੱਛ ਵੀ ਨੀ ਹੈ। ਕਹਿੰਦੇ ਨਾ, ਰੋਟੀ ਖਾਣੀ ਭੁੱਲ ਜਾਣਗੇ, ਫੋਨ ਦੇ ਚਾਰਜਿੰਗ ਲਗਾਣਾ ਨਹੀਂ ਭੁੱਲਣਗੇ। ਜ਼ਰਾ ਜ ਚਾਰਜ ਖਤਮ ਹੋ ਜਾਏ, ਕੁਛ ਹੋ ਜਾਏ, ਇਹ ਦਿਨ ਆ ਗਏ ਨੇ ਹੁਣ।
ਅਸੀਂ, ਖੁਦ ਦੇਖਦੇ ਹਾਂ, ਹਰੇ ਬੈਟਰੀ ਇੰਨੇ ਪ੍ਰਸੰਟ ਰਹਿ ਗਈ, ਫਟਾਫਟ ਲਗਾ ਦੋ ਚਾਰਜਿੰਗ ਨੂੰ। ਕੋਈ ਕਾੱਲ ਹੀ ਆ ਜਾਂਦਾ ਹੈ, ਕੋਈ ਜ਼ਰੂਰੀ, ਨਹੀਂ ਅਸੀਂ ਖੁਦ ਹੀ, ਇਹੋ ਜਿਹੇ ਹੈਗੇ ਹ ਹੁਣ,
ਅਰੇ ਹੁਣ ਹੋ ਗਏ ਨਾ ਅਸੀਂ ਵੀ, ਦੁਨੀਆਂਦਾਰੀ ਦੇਖ ਲਿੱਤੀ ਨਾ, ਅਸੀਂ ਵੀ। ਕਿਥੇ ਸੀ ਸਾਡੇ ਕੋਲ, ਪਹਿਲੇ ਫੋਨ ਸੀਗੇ ਸਮਾਰਟ ਫੋਨ, ਦੇਖਿਆ ਵੀ ਨਹੀਂ ਸੀ ਕਦੀ। ਜਦ ਦੇ ਐ ਹੱਥ ਹੱਖਾਂ, ਦੇ ਵਿੱਚ ਆਏ ਨੇ ਤਾਂ, ਸਭ ਕੁਝ ਹੀ ਪਿੱਛੇ ਛੁੱਟਦਾ ਜਾ ਰਿਹਾ ਹੈਗਾ।
ਬਿਲਕੁਲ, ਜੀ, ਬਿਲਕੁਲ, ਮੈਨੂੰ ਤੇ, ਬਿਲਕੁਲ ਆਦਤ, ਨਹੀਂ ਸੀ ਹੈਗੀ ਫੋਨ ਦੀ, ਇਹਨਾਂ ਨੇ ਪਹਿਲੇ, ਮੈਨੂੰ ਫੋਨ ਦਿੱਤਾ ਸਿੰਪਲ, ਪਹਿਲੇ ਚੱਲਦੇ ਸੀ ਨਾ ਨੋਰਮਲ। ਵਿੱਚ ਕੁਛ ਨੀ ਸੁ ਹੁੰਦਾ ਕੋਈ, ਇਨੈਟ ਨ ਇੰਟਰਨੈਟ ਕੁਛ ਨੀ, ਸੀ ਹੁੰਦਾ ਸਿੰਪਲ। ਬਟਨਾਂ ਵਾਲਾ ਫੋਨ ਦੇਤਾ, ਉਹਦੇ ਚੋਂ ਇੱਕ ਗੇਮ ਹੁੰਦੀ ਸੀ, ਉਹ ਸੱਪ ਵਾਲੀ। ਉਹ, ਇੱਕ ਇੱਕ ਪੁਆਇੰਟ ਨੂੰ ਜੋੜ ਸੱਪ ਬਣ ਜਾਂਦਾ ਸੀ। ਮੈਂ, ਬਸ, ਉਹ ਗੇਮ ਖੇਡਦੀ ਰਹਿੰਦੀ ਸੀ। ਉਹ ਪਤਾ ਨੀ ਕੀ ਹੋਇਆ, ਬੱਚਿਆਂ ਨੂੰ ਵੀ, ਬ ਬੱਚਿਆਂ ਨੂੰ ਵੀ ਹੋਇਆ, ਕਿ ਚਲੋ ਹੁਣ ਤੁਹਾਨੂੰ ਦੂਸਰਾ ਫੋਨ ਲੈ ਕੇ ਦਿੰਦੇ ਆ, ਮੈਂ ਬੜਾ ਮਨਾ, ਕੀਤਾ ਕਿ ਰਹਿਣ ਦੋ ਰਹਿਣ ਦੋ। ਕਿ ਰਹਿਣ ਦੋ, ਕਿ ਮੈਨੂੰ ਨੀ ਚਾਹੀਦਾ, ਨਹੀਂ ਜਬਰਦਸਤੀ, ਮੈਨੂੰ ਫੋਨ ਲੈ ਕੇ ਦਿੱਤਾ ਬ ਸਿਆਣੇ, ਹੋਰ ਅੱਜ ਦੇਖਲੋ, ਅੱਜ ਕਿੰਨੀਆਂ ਆਂ, ਐਸ ਫੋਨ ਦੇ ਬਗੈਰ ਮੇਰਾ ਗੁਜਾਰਾ ਹੀ ਨਹੀਂ। ਘਰੋਂ ਬਾਹਰ ਵੀ ਜਾਵਾਂ ਨਾ, ਕਦੀ ਫੋਨ ਘਰ ਰਿਹੇ ਜਾਏ, ਤੇ ਲੱਗਦਾ ਹੈ, ਕੁਛ ਗੁਆਚ ਗਿਆ।
ਬਸ, ਇਹੀ ਇਹੀ ਹੋ ਰਿਹਾ ਸਾਰਿਆਂ ਨਾਲ, ਨਹੀਂ ਤਾਂ ਅੱਗੇ ਫੋਨ ਜਦ ਤ ਫੋਨ, ਇੱਕ ਦਿਨ ਮੈਂ ਜਾ ਰਹੀ ਸੀ, ਆਪਣੇ ਬੇਟੇ ਦੇ ਨਾਲ, ਗੁਰਦੁਆਰੇ ਉੱਪਰ ਤੱਕ ਚਲੇ ਗਏ, ਫੋਨ ਮੈਂ ਸਭ ਤੋਂ ਪਹਿਲਾਂ ਦੇਖਦੀ ਹਾਂ, ਫੋਨ ਮੈਂ ਪਰਸ ਚ ਪਾਇਆ ਕਿ ਨਹੀਂ। ਪਾਇਆ, ਉਦਨ, ਮੈਂ ਫੋਨ ਪਰਸ ਹੀ ਚ ਪਾਇਆ ਹੀ ਨਹੀਂ, ਹੁਣ ਸਭ ਕੁਛ ਤਾਂ ਫੋਨ ਚ ਹੁੰਦਾ ਹੈ, ਅੱਜ ਕੱਲ੍ਹ। ਕਿਸੇ ਦੀ ਕਾੱਲ ਆਣੀ, ਕਿਸੇ ਨੂੰ ਪੇਮੈਂਟ ਕਰਨੀ, ਕਿਸੇ ਨੂੰ ਕੁਛ ਕਰਨਾ। ਅੱਜ ਕੱਲ੍ਹ ਕਹਿੰਦੇ ਨਾ ਪੈਸੇ ਕੈਸ਼ ਵਗੈਰਾ ਹੋ ਨਾ ਹੋਵੇ, ਫੋਨ ਹੋਣੇ ਜ਼ਰੂਰੀ ਹੈ ਹਾਂ। ਤੇ ਉਹ, ਫੋਨ ਰਹਿ ਗਿਆ ਘਰ, ਇਹ ਸ਼ੁਕਰ ਹੈ, ਕਿ ਪੋਕਿਟ ਵਿੱਚ ਥੋੜੇ ਇੰਨੇ ਕੁ ਪੈਸੇ ਸੀਗੇ, ਕਿ ਗੁਰਦੁਆਰੇ ਜਾਣ ਵਾਸਤੇ, ਮੱਥਾ ਟੇਕਣ ਵਾਸਤੇ। ਦੋ ਸੋ, ਦੋ ਸੌ ਤਿੰਨ ਸੌ ਰੁਪਇਆ, ਮਤਲਬ ਸੀਗਾ ਇਨਾ, ਮੈਂ ਕਿਹਾ ਕਰਨ ਚ ਛੱਡ ਪਰੇ, ਇੰਨਾ ਕੁ ਸਾਡਾ ਹੋ ਜਾਏਗਾ, ਚਲ ਪ੍ਰਸ਼ਾਦ ਚੜਾ ਦਾਂਗੇ, ਤੇ ਮੱਥਾ ਟੇਕ ਲਾਂਗੇ।
ਦੇਖੋ ਅੱਜ ਕੱਲ੍ਹ ਦੇ ਕੈਸ਼ ਹੁੰਦੇ ਵੀ ਨਹੀਂ ਹੈ, ਜੇਬ ਵਿੱਚ, ਕੈਸ਼ ਕੋਈ ਰੱਖਦੇ ਹੀ, ਨਹੀਂ ਹੈ। ਅੱਜ ਕੱਲ੍ਹ, ਔਰ, ਫਿਰ ਗੁਰਦੁਆਰੇ ਵਗੈਰਾ ਵੀ ਜਾਓ, ਤਾਂ ਪ੍ਰਸ਼ਾਦ ਕਰਵਾਉਣਾ ਵੀ ਕੁਛ ਵੀ। ਕੈਸ਼ ਦੀ ਲੋੜ ਪੈਂਦੀ ਐ, ਬੜਾ ਹੀ ਪੰਗਾ ਪੈਂਦਾ ਫਿਰ।
ਹਾਂਜੀ, ਉਹਦੇ ਵਾਸਤੇ, ਫਿਰ ਥੋੜੇ ਬਹੁਤ। ਸਪੈਸ਼ਲ ਰੱਖਣੇ ਪੈਂਦੇ ਹੈ, ਖੁੱਲੇ ਪੈਸੇ, ਬੰਨੇ ਪੈਸੇ,
ਬਾਕੀ ਤੇ, ਕਿੱਧਰੇ ਸ਼ੋਪ। ਪਿੰਗ ਜਾਓ, ਸਭ ਔਨਲਾਈਨ ਚੱਲ ਰਿਹਾ। ਕੋਈ ਰਿਕਸ਼ਾ ਵੀ ਅਸੀਂ ਕਰ ਰਹੇ ਹਾਂ, ਉਹ ਵੀ ਔਨਲਾਈਨ ਲੈ ਰਿਹਾ। ਪੇਮੈਂਟ, ਹਾਂ ਬਿਲਕੁਲ ਫੋਨ ਦੇ ਬਗੈਰ, ਤੇ ਗੁਜ਼ਾਰਾ ਹੀ ਨਈ ਹੈਗਾ ਹੁਣ ਤੇ
ਬਹੁਤ ਹੀ ਜ਼ਿਆਦਾ, ਫੋਨ ਨੇ ਤਾਂ ਐਵੇਂ ਕਰ ਦਿੱਤਾ ਤਾਂ ਜਿਵੇਂ ਬਸ ਹੁਣ ਫੋਨ, ਵਾਕਿਆ ਹੀ ਸਵੇਰੇ ਉੱਠਦੇ ਸਾਂਰ ਰਾਤੀ ਆਂਖ ਖੁੱਲ ਜਾਯੇ, ਤਾਂ ਫੋਨ ਸਵੇਰੇ ਉੱਠਦੇ ਸਾਰ, ਫੋਨ ਹੀ ਫੋਨ ਰਹ ਗੇ ਨੇ।
ਮੈਂ ਤੇ ਸਵੇਰੇ ਉੱਠਦੀ ਹਾਂ, ਪਹਿਲਾਂ ਦੇਖਦੀ ਆ ਕੋ ਮੈਸੇਜ ਤੇ ਨੀ ਆਦਾ ਕੋਈ ਜਰੂਰੀ ਕਾਲ ਕੋਈ
ਕਈ, ਕਈ ਵਾਰੀ ਏਦਾਂ ਹੁੰਦਾ ਨਾ ਸਾਡੇ ਨਾਲ ਅਸੀਂ ਸਿੱਧਾ ਉੱਠੇ ਸਿੱਧਾ ਫੋਨ ਨੀ ਦੇਖਿਆ ਤਾਂ ਉੱਠਿਆ ਮਤਲਬ ਵਾਸ਼ਰੂਮ ਚਲੇ ਗਏ ਨਾਲੇ ਤੇ ਹੋਰ ਨਾ ਪਾਠ ਕੀਤਾ ਤੇ ਦੇਖਿਆ ਹੀ ਨੀ ਕਈ ਵਾਰੀ ਭੈਣ ਦਾ ਮੈਸੇਜ ਆਦਾ ਹੈ ਕਿ ਗੱਲ ਤੂੰਸੀ ਸਵੇਰਾ ਦਾ ਫੋਨ ਹੀ ਨਈ ਦੇਖਿਆ ਫਿਰ ਮੈਂ ਗੁੱਸੇਚ ਹੋਵੇਗੀ ਨਹੀਂ ਦੇਖਿਆ ਦੇਖਿਆ ਨਹੀਂ ਦੇਖਿਆ, ਹੁਣ ਮੈਂ ਕੀ ਕਰਾਂ ਕਈ ਵਾਰੀ ਮੇਰੀ ਆਦਤ ਨਈ, ਕਿ ਮੈਂ ਦੇਖਦੀ ਕਰਦੀ ਹਾਂ ਹਾਂ ਤੇ ਜਿਵੇਂ ਥੋੜਾ ਲੇਟ ਹੋ ਗਿਆ ਬੰਦਾ, ਉੱਠ ਗਿਆ ਤੇ ਫਟਾਫਟ ਭਜਨਸ ਹੋ ਜਾਂਦੀ ਹੈ, ਕਿਸੇ ਨੇ ਜਾਣਾ ਕਿਸੇ ਨੂੰ ਇਹ ਚਾਹੀਦਾ ਕਿਸੇ ਨੂੰ ਉਹ ਚਾਹੀਦਾ ਤੇ ਇਸ ਵਜਾ ਦੇ ਨਾਲ ਐਸੀ ਗੱਲ ਨੀ ਹੈ ਫੋਨ ਦੇ ਬਿਨਾਂ ਅੱਜ ਵੀ ਕਰ ਲੈਂਦੇ ਆਾਂ ਗੁਜ਼ਾਰਾ ਲੇਕਿਨ ਮਤਲਬ ਓਨਾ ਨ ਨਈ ਹੋ ਪਾਉਂਦਾ ਮੈਂ ਕਿ ਮਤਲਬ ਬਹੁਤ ਜ਼ਿਆਦਾ ਹੋਰ ਰੋਟੀ ਪਾਣੀ ਛੱਕ ਲਿਆ
ਹਾਂਜੀ, ਹਾਂਜੀ ਰੋਟੀ ਪਾਣੀ ਸਾਡਾ ਛੱਕ ਲਿਆ ਸੀ ਅੱਜ ਅਸੀਂ ਅੱਜ ਮਾਰਕੀਟ ਚਲੇ ਗਏ ਸੀ ਐਵੇਂ ਮਨ ਕਰ ਰਿਹਾ ਸੀ ਚਲੋ ਕੁਛ ਬਾਹਰ ਤਾਂ ਖਾ ਲਈਏ ਤੇ ਬਸ ਉਹ ਖਾ ਕੇ ਫਿਰ ਤੁਹਾਨੂੰ ਪਤਾ ਫਿਰ ਮੈਂ ਤੇ ਰੋਟੀ ਖਾਂਦੀ ਨੀ ਫੇਰ ਮੈਂ ਤੇ ਕਹਿੰਦਾ ਵੀ ਮੈਂ ਕੁੱਛ ਨੀ ਖਾਵਾਂਗੀ ਓਵਰ ਹੀਟਿੰਗ ਹੋ ਜਾਏਗੀ ਮੈਨੂੰ ਬਾਹਰੋਂ ਹੀ ਬਸ ਥੋੜਾ ਸਨੈਕਸ ਵਗੈਰਾ ਕੁਛ ਖਾ ਲਏ ਬਸ ਉਓਹੀ ਹੋ ਗਿਆ ਹੋਰ ਬੱਚਿਆਂ ਦੀ ਮਰਜ਼ੀ ਹੈ। ਹਾਂ ਬੱਚਿਆਂ ਦੀ ਮਰਜ਼ੀ ਹੈ ਬੇਟੇ ਦੀ ਨਾਈਟ ਸ਼ਿਫਟ ਹੈ ਰਾਤੀ ਖਾਏਗਾ ਤੇ ਨੂੰ ਹੈਗੀ ਖੁਵਾ ਦੇ ਕੇ ਉਹਨੂੰ ਬਣਾ ਕੇ
ਅਰੇ ਵਾਹ ਨੂੰਹ ਵਾਲੇ ਹੋ ਤੁਸੀਂ
ਹਾਂਜੀ ਮੇਰੀ ਤੇ ਹਾਂ ਲਾਜੂ ਬਹੁਤ ਵਧੀਆ ਹੈ ਵੀ ਕੋਈ ਨੀ ਨੂੰਹ ਵਾਲੇ ਵੀ ਹੋ ਜਾਓਗੇ ਅਸੀਂ
ਹਾਂ ਇਹ ਤਾਂ ਹੈ ਹੀ ਆ ਸਹੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗੱਲ ਹੈ ਜਵਾਈਆਂ ਦੇ ਦੇਖ ਲਈ ਤਾਂ ਸੁਖ ਨੂੰਹ ਦਾ ਵੀ ਸੁੱਖ ਦੇਖ ਜੀ ਦੇਖੋ ਅੱਛਾ, ਅੱਛਾ ਕਵਾਂਗੇ ਤਾਂ ਅੱਛਾ ਹੋਏਗਾ ਸਾਡੇ ਨਾਲ ਠੀਕ ਹੈ ਨਾ ਹੋਰ ਕੀ ਅੱਜ ਕੱਲ ਡਰ ਲੱਗਦਾ ਨਾ ਕਈ ਲੋਕਾਂ ਨੂੰ ਨੂੰਹ ਲਿਆਂਦੇ ਕਰਦੇ ਪਤਾ ਨੀ ਕਿਵੇਂ ਦੀ ਆਏਗੀ ਕੀ ਕਰੇਗੀ ਬਸ ਇਹੀ ਡਰ ਲੱਗਿਆ ਰਹਿੰਦਾ
ਕੋਈ ਨੀ ਸਭ ਅੱਛਾ ਹੀ ਹੋਏਗਾ
ਹਮ ਆ ਤਾਂ ਹੈਗਾ ਬਾਬਾ ਹਮ ਜਾਂ ਸਾਨੂੰ ਜਵਾਈ ਇੰਨੇ ਅੱਛੇ ਮਿਲੇ ਹੈ ਬਾਬਾ ਜੀ ਨੇ ਇੰਨੇ ਅੱਛੇ ਹੀਰਿਆਂ ਵਰਗੇ ਦਿੱਤੇ ਤੈਨੂੰ ਵੀ ਕਿਤੇ ਨਾ ਕਿਤੇ ਦੱਸ ਮਿਲੇਗੀ ਐਸੀ ਗੱਲ ਨਹੀਂ ਹੈ ਐਸੀ ਵਿਸ਼ਵਾਸ ਤੇ ਪੇਏ ਹੋਏ ਹਾ ਬਸ ਬੁਰਾ ਕਰੋ ਨਾ ਕਿਸੇ ਨਾਲ ਬੁਰਾ ਹੋਏ ਨਾ ਬਸ ਅਹੀ ਹੈ ਕਿ ਬਸ ਅੱਛਾ- ਅੱਛਾ ਕਰਦੇ ਰਹੋ ਸਭ ਦੇ ਨਾਲ ਸਭ ਵਧੀਆ ਜੀ ਸਭ ਵਧੀਆ ਬਾਬੇ ਦੀ ਕਿਰਪਾ ਹੈ ਬਾਬਾ ਜੀ
ਚਲ ਠੀਕ ਹੈ ਫਿਰ ਓਕੇ ਜੀ
ਚਲੋ ਜੀ ਠੀਕ ਹੈ ਜੀ ਓਕੇ ਜੀ ਬਾਏ ਬਾਏ ਜੀ।